ਹਾਂਜੀ।
ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ। ਹੋਰ ਕੀ ਹਾਲ ਏ? ਹੋਰ ਕੀ ਕਰ ਰਹੇ ਸੀ?
ਬਸ ਹੁਨੇ ਨਾਸ਼ਤਾ ਕੀਤਾ।
ਅੱਛਾ ਅੱਛਾ। ਹੋਰ ਤੁਸੀਂ ਤੇ ਯਾਦ ਨਹੀ ਕਰਦੇ ਕਿੰਨਾ ਟਾਈਮ ਹੋ ਗਿਆ
ਬਸ ਥੋੜਾ ਜਿਹਾ ਕੰਮ ਸੀ ਦੋ ਚਾਰ ਉਹ ਕੀਤੇ ਨੇ
ਹੁਣੇ ਫਰੀ ਹੋਇਆ ਬਸ
ਬਸ ਮੈਂ ਵੀ ਤੁਹਾਨੂੰ ਤਾਂ ਹੀ ਫੋਨ ਲਾਇਆ ਸੀ ਅਸੀਂ ਆਪਣਾ ਪਾਠ ਕਰਾਉਣਾ ਸੀ ਸੁਖਮਨੀ ਸਾਹਿਬ ਦਾ ਤੇ ਮੈਂ ਕਿਹਾ ਚਲੋ ਤੁਹਾਨੂੰ ਪੁੱਛਾਂ ਬਈ ਤੁਹਾਨੂੰ ਇਨਵੀਟੇਸ਼ਨ ਦੇਣਾ ਸੀ ਨਾਲੇ ਤੁਹਾਨੂੰ ਕਹਿਣਾ ਸੀ ਕੀਰਤਨ ਵਗੈਰਾ ਕਰਵਾਉਣੇ ਤੁਹਾਡੇ ਕੋਲ ਤੇ ਆਪਣਾ ਪੰਦਰਾਂ ਤਰੀਕ ਕਰਾਉਣੇ ਅਸੀਂ ਪਾਠ ਹੈਗਾ ਤੁਹਾਡੇ ਕੋਲ ਟਾਈਮ
ਹਾਂ ਪੰਦਰਾਂ ਤਰੀਕ ਕੀ ਟਾਈਮ ਕੀ ਹੈਗਾ ਆਪਣਾ ਟਾਈਮਿੰਗ
ਦੇਖੋ ਦਸ ਤੋਂ ਬਾਰਾਂ ਤੇ ਸਾਡਾ ਨਾ ਹੋਏ ਆਪਣਾ ਅਹ ਸੁਖਮਨੀ ਸਾਹਿਬ ਦਾ ਪਾਠ ਫਿਰ ਉਸ ਤੋਂ ਬਾਅਦ ਭੋਗ ਪਏਗਾ। ਤੇ ਫਿਰ ਉਹ ਅਹ ਕੀਰਤਨ ਹੋਏਗਾ ਹਨਾ ਜਿਵੇਂ
ਹਾਂ -ਹਾਂ ਕੋਈ ਨੀ ਉਦੋਂ ਫਰੀ ਆ' ਇਸ ਟਾਈਮ ਤੇ
ਤੇ ਕੁਛ ਅਰੇਂਜਮੈਂਟ ਫਿਰ ਕੀਤੇ ਨੇ ਕੁਝ ਮਾਈਕ ਸੈਟ ਵੀ ਚਾਹੀਦਾ ਹੋਰ ਆਪਣਾ
ਹਾਂਜੀ -ਹਾਂਜੀ -ਹਾਂਜੀ ਹਾਂਜੀ -ਹਾਂਜੀ ਉਹ ਸਭ ਕੁਛ ਅਰੇਂਜ ਹੋ ਜਾਏਗਾ ਬਾਕੀ ਮੈਂ ਤਾਂ ਹੀ ਤੁਹਾਨੂੰ ਫੋਨ ਲਾਇਆ ਵੀ ਤੁਹਾਡੇ ਕੋਲ ਹੈਗਾ ਪੰਦਰਾਂ ਤਰੀਕ ਦਾ ਟਾਈਮ
ਹਾਂ ਪੰਦਰਾਂ ਤਰੀਕ ਨੂੰ ਫ੍ਰਰੀ ਹਾਂਜੀ
ਫਿਰ ਵੀ ਮੈਂ ਨਾ ਇੱਕ ਵਾਰ ਨਾ ਆਪਣੀ ਆਪਣੀ ਡਾਇਰੀ ਵੇਖ ਕੇ ਫਿਰ ਤੁਹਾਨੂੰ ਪੱਕਾ ਕਨਫਰਮ ਕਰ ਦਾਂਗਾ
ਹਾਂਜੀ -ਹਾਂਜੀ
ਹਾਂ ਕਿ ਕਿਸ ਉਪਲਸ਼ ਤੇ ਕਰਾ ਰਹੇ ਹੋ। ਕੀ ਪ੍ਰੋਗਰਾਮ ਕਰਾ ਰਹੇ ਹੋ।
ਕਰਾ ਰਹੇ ਸੀ-
ਅੱਛਾ -ਅੱਛਾ ਚਲੋ ਚੰਗੀ ਗੱਲ ਬਾਣੀ ਪੜੀ ਜਾਂਦੀ ਨਾਲ
ਹਾਂ ਹਾਂ ਸ਼ਾਮੀ ਤੇ ਆਪਣਾ ਤੁਹਾਨੂੰ ਪਤਾ ਕੇਕ ਕਟਿੰਗ ਵਗੈਰਾ ਤਾਂ ਹੋਏਗਾ। ਸ਼ਾਮ ਦਾ ਤੇ ਆਪਣਾ ਅਸੀਂ ਸਵੇਰੇ ਆਪਾਂ ਕਿਆ ਪਾਠ ਕਰਾ ਲਾਂਗੇ
ਹਮ ਫਿਰ ਲੰਗਰ ਦਾ ਵੀ ਅਰੇਂਜਮੈਂਟ ਕਰੋਗੇ ਪ੍ਰਸ਼ਾਦੇ ਦਾ
ਹਾਂਜੀ ਲੰਗਰ ਪਾਣੀ ਹੈਗਾ ਆਪਣਾ ਕੁਲਚੇ ਛੋਲੇ ਸੋਚੇ ਨੇ ਕੁਲਚੇ ਛੋਲੇ ਨਾਲ ਗੁਲਾਬ ਜਾਮੁਨ ਤੇ ਨਾਲੇ ਅੱਛਾ ਨਾਲੇ ਪਹਿਲੇ ਦੇਖੋ ਜਦੋਂ ਆਏਗੀ ਸੰਗਤ ਤਾਂ ਕੋਲਡ ਡਰਿੰਕ ਵਗੈਰਾ ਹੋ ਜਾਏਗੀ ਬਾਕੀ ਕਿ ਕੁਲਚੇ ਛੋਲਿਆ ਉਤੋਂ ਚਾਹ ਬਣਾ ਲਾਂਗੇ ਨਾ ਥੋੜ੍ਹਾ ਤੁਹਾਨੂੰ ਪਤਾ ਹੈ।
ਹਾਂ ਫਿਰ ਆਪ ਬਣਾ ਲਓਗੇ। ਛੋਲੇ ਜਾਂ ਹਲਵਾਈ ਲਾਓਗੇ ਫੇਰ।
ਨਹੀਂ ਅਸੀ ਹਲਵਾਈ ਲਾਇਆ ਹੈ ਐਸੀ ਕੋਈ ਗੱਲ ਨਹੀਂ ਹੈ।
ਅੱਛਾ ਬਣਾ ਲੈਂਦੇ ਇਨੀ ਕੁਆਂਟਿਟੀ। ਅੱਛਾ-ਅੱਛਾ ਹਲਵਾਈ ਅੱਛਾ ਠੀਕ ਏ ਠੀਕ ਏ ਹਾਂ ਚਲੋ ਹਲਵਾਈ ਤੇ ਐਕਸਪਰਟ ਹੁੰਦੇ ਬਨਾ ਦਿੰਦੇ ਨੇ ਸਭ ਕੁਛ।
ਹਾਂ ਦੇਖੋ ਪਤਾ ਕੀ ਅਸੀਂ ਸਭ ਨੂੰ ਬੁਲਾਇਆ ਨਾ ਰਿਸ਼ਤੇਦਾਰਾਂ ਨੂੰ ਵੀ ਬੁਲਾਇਆ।
ਹਮ ਹਾਂ ਚਲੋ। ਹੈਲੋ ਉਹਨਾਂ ਨੇ ਕਿਹਾ ਹੀ ਨਾ ਹਲਵਾਈ ਨੂੰ ਜਿਹੜਾ ਕਿ ਹਲਕਾ ਹਲਕਾ ਸਮਾਨ ਰੱਖੇਗਾ ਜਿਹੜਾ ਤਿੱਖਾ ਨਾ ਹੋਵੇ।
ਉਹ ਤੇ ਮੈਂ ਉਨੂੰ ਪਹਿਲੇ ਹੀ ਕਿਹਾ ਮਿਰਚਾਂ ਇੱਕ ਮੈਨੂੰ ਇਹ ਵੀ ਸਭ ਤੋਂ ਪਹਿਲੇ ਤੇ ਮੈਨੂੰ ਕਿਹਾ ਜਿਹੜੇ ਚਿੱਟੇ ਛੋਲੇ ਬਣਾਣੇ ਨੇ ਨਾ ਉਹਦੇ ਵਿੱਚ ਸੋਡਾ ਬਿਲਕੁਲ ਨੀ ਪਾਉਣਾ। ਕਿਉਂਕਿ ਸੋਡੇ ਆਲੇ ਛੋਲੇ ਲਏ ਸਾਡੇ ਕੋਲ ਖਾਦੇ ਨੀ ਜਾਂਦੇ ਭਾਜੀ।
ਅੱਛਾ ਨਹੀਂ ਪੇਟ ਖ਼ਰਾਬ ਹੋ ਜਾਂਦਾ ਉਹਦੇ ਨਾਲ।
ਸੋਡਾ ਨਹੀਂ ਪਾਉਣਾ ਉਝ ਅਸੀਂ ਭਾਵੇਂ ਮੈਂ ਕਿਹਾ ਤੁਸੀਂ ਰਾਤੀ ਭੇ ਦੋ ਭਾਵੇਂ ਸ਼ਾਮ ਨੂੰ ਹਨਾ ਸਵੇ ਬਣਾਣੇ ਨੇ ਅੰਮ੍ਰਿਤ
ਹਮ ਠੀਕ ਹੈ, ਠੀਕ ਹੈ, ਠੀਕ ਆ।
ਤੁਸੀਂ ਆਪਣਾ ਅੱਧੇ ਘੰਟੇ ਜਾਂ ਘੰਟੇ ਦਾ ਟਾਈਮ ਹੈ ਤੁਹਾਡੇ ਕੋਲ। ਕਿਉਂਕਿ ਸਾਡੇ ਨਾ ਉਹ ਵੀ ਨੇ ਆਏ ਦੇ ਨੇ ਮਤਲਬ ਮੇਰੇ ਰਿਲੇਟਿਵਸ ਉਹ ਵੀ ਮਤਲਬ ਕੀਰਤਨ ਵਗੈਰਾ ਕਰਦੇ ਨੇ ਦੋ ਤਿੰਨ ਜਣੇ ਕਰਨਗੇ ਕੀਰਤਨ ਤਨ ਤੇ ਤੁਹਾਨੂੰ ਘੰਟੇ ਦਾ ਸਮਾਂ ਜਾਂ ਫੇਰ ਤੁਸੀਂ ਦੱਸ ਦੋ ਘੰਟਾ ਠੀਕ ਹੈ ਅੱਧਾ ਘੰਟਾ ਜਿਵੇ ਤੁਹਾਨੂੰ ਸਹੀ ਲੱਗੇ।
ਨਹੀਂ ਜਿਵੇਂ ਕਹੋਗੇ ਉਵੇਂ ਕਰ ਲਾਂਗੇ ਅੱਧਾ ਘੰਟਾ ਕਹੋਗੇ ਅੱਧਾ ਘੰਟਾ ਘੰਟਾ ਕਹੋਗੇ ਘੰਟਾ ਲਗਾ ਲਾਗੇ ਕੋਈ ਗੱਲ ਨੀ।
ਹਾਂ ਕੋਈ ਨੀ ਤੁਸ ਦੇਖ ਲੈਣਾ ਘੰਟਾ ਲਾ ਲੈਣਾ ਤੁਸੀਂ ਘੰਟੇ ਦੀ ਹਾ
ਹਾਂ ਪਾਠ ਜਰਾ ਜਲਦੀ ਕਰਾ ਪਏਗਾ
ਸਾਢੇ ਨੌਂ ਸ਼ੁਰੂ ਕਰਾ ਲਾਂਗੇ ਹਾਂ ਇੱਕ ਕੰਮ ਕਰਨੇ ਆ ਅਸੀਂ ਮੈਂ ਸੋਚ ਰਿਹਾ ਕਿ ਨਾ ਤੁਸੀਂ ਆਪਣਾ ਸਭ ਤੋਂ ਪਹਿਲੇ ਨਾ ਤੁਸੀਂ ਕੀਰਤਨ ਕਰਕੇ ਨਾ ਤੇ ਆਪਣਾ ਤੁਸੀਂ ਥੋੜਾ ਬੈਠ ਜਾਣਾ। ਫਿਰ ਆਨੰਦ ਸਾਹਿਬ ਤੇ ਤੁਸੀਂ ਪੜ੍ਹਨਾ ਜਾਂ ਫਿਰ ਤੁਸੀਂ ਪਹਿਲੇ ਅਸੀਂ ਦੋ ਰਾਗੀ ਜੱ ਤੇ ਮੇਰੇ ਰਿਲੇਟਿਵ ਨੇ ਉਹ ਪਹਿਲੇ ਕੀਰਤਨ ਕਰ ਲੈਣਗੇ ਤੁਸੀਂ ਬਾਅਦ ਚ ਬਹਿ ਜਾਣਾ ਕਿਉਂਕਿ ਤੁਸੀਂ ਇੱਕ ਸ਼ਬਦ ਤੇ ਨਾ ਆਨੰਦ ਸਾਹਿਬ ਤੁਸੀਂ
ਬਸ ਠੀਕ ਕੋਈ ਗੱਲ ਨਹੀਂ ਲਾਸਟ ਤੇ ਅਸੀਂ ਕਰ ਲਾਂਗੇ ਨਾ।
ਹਨਾ ਐਵੇਂ ਕਰਨੇ ਆ ਤੇ ਮੈਂ ਤੁਹਾਨੂੰ ਦੱਸ ਤੁਹਾਡਾ ਕੀ ਸ਼ੇਡਿਊਲ ਏ। ਦਸ ਤੋਂ ਬਾਅਦ ਮਤਲਬ ਜਿੰਨੇ ਗਿਆਰਾਂ ਵਜੇ, ਸਾਡੇ ਦਸ ਵਜੇ, ਜਿੰਨੇ ਵਜੇ ਪਾਠ ਦਾ ਭੋਗ ਪਏਗਾ ਨਾ ਉਸ ਤੋਂ ਬਾਅਦ ਮੈਂ ਤੁਹਾਨੂੰ ਇਨਫੋਰਮ ਕਰ ਦਾਂਗਾ। ਇੰਨੀ ਦੇਰ ਤੁਹਾਨੂੰ ਆਉਂਦਿਆਂ ਟਾਈਮ ਹੀ ਲੱਗਣਾ। ਹੈਨਾ
ਹਾਂ ਹਾਂ ਕੋਈ ਗੱਲ ਨੀ
ਹੋਰ ਤੁਹਾਡੇ ਘਰ ਪਰਿਵਾਰ ਹਾਂ ਉਹੀ ਤਾਂ ਹੀ ਤੇ ਮੈਂ ਤੁਹਾਨੂੰ ਕਹਿੰਦਾ ਪਿਆ ਤੁਹਾਨੂੰ ਅਸੀਂ ਪੂਰੇ ਪੂਰੇ ਟਾਈਮ ਤੇ ਦੱਸਾਂਗੇ ਜੀ ਮੰਨ ਲਓ ਸੁਖਮਨੀ ਸਾਹਿਬ ਦਾ ਭੋਗ ਪਏਗਾ ਨਾ ਪਾਠ ਦਾ ਫੇਰ ਅਸੀਂ ਤੁਵਾਨੂੰ ਫੋਨ ਕਰ ਦਾਂਗੇ। ਕਿ ਬਈ ਭੋਗ ਪੈ ਗਿਆ ਏਨੀ ਦੇਰ ਦੋ ਰਾਗੀ ਤੇ ਦੇਖੋ ਬੈਠ
ਬੈਣਗੇ ਹਾਂ ਠੀਕ ਏ, ਠੀਕ ਏ ਕੋਈ ਗੱਲ ਨੀ ਹਾਂ ਕੋਈ ਫਰਮਾਇਸ਼ ਹੈਗੀ, ਕੋਈ ਸ਼ਬਦਾਂ ਦੀ, ਕੋਈ ਦੱਸ ਦਿਆ ਜੇ ਕੋਈ ਗੱਲ ਸ਼ਬਦ
ਏਕ ਤੇ ਤੁਸੀਂ ਓਇਓ ਸ਼ਬਦ ਲਾਓਗੇ 'ਪੂਤਾ-ਮਾਤਾ ਕੀ ਆਸੀਸ' ਹਨਾ ਏਕ ਤੁਸੀਂ ਲਾ ਦੇਣਾ ਲਖ ਖੁਸ਼ੀਆਂ ਪਾਤਸ਼ਾਹੀਆ
ਅੱਛਾ ਠੀਕ ਹੈ ਜੀ। ਆ ਵੀ ਲਾਦਾਂਗੇ ਹਾਂਜੀ ਹਮ ਕਿਉਂ ਜੇ ਸੰਗਤ ਕਹਿ ਦੇਵੇ ਪਰਿਵਾਰ ਲਈ ਕਹਿ ਦੇੰਦੇ ਫਿਰ ਸਾਨੂੰ ਸੋਚਣਾ ਨੀ ਪੈਂਦਾ
ਹਾਂ ਦੇਖੋ ਇਹ ਹੀ ਦੋ ਦੇਖੋ ਹੁਣ ਅਸੀਂ ਬੱਚੇ ਦਾ ਬਰਡੇ ਹੈਗਾ ਨਾ ਤੇ ਤੂੰ ਇਹ ਸ਼ਬਦ ਲਗਾ ਨਾ ਇੱਕ ਖੁਸ਼ੀਆਂ ਆਲਾ ਹੋ ਜਾਏਗਾ
ਹਾਂ, ਖੁਸ਼ੀਆਂ ਦਾ ਪ੍ਰੋਗਰਾਮ ਹੈ। ਠੀਕ ਏ, ਠੀਕ ਏ, ਹਾਂ ਚਲੋ ਹੋਰ ਠੀਕ ਘਰ ਪਰਿਵਾਰ ਸਭ
ਹਾਂਜੀ, ਹਾਂਜੀ ਵਧੀਆ ਬਸ ਤਿਆਰੀ ਕਰਦੇ ਪਏ ਸੀ ਅਸੀਂ। ਸ਼ਾਮੀ ਵੀ ਨਾ ਆਪਾਂ ਥੋੜਾ ਬਾਹਰ ਜਾਣਾ ਵੇ। ਘਰ-ਘਰ ਦੇ ਬੰਦੇ ਹੋਣਗੇ, ਸ਼ਾਮ ਨੂੰ ਤੇ ਸਵੇਰੇ ਆਪਣਾ ਸੰਗਤ ਹੋ ਗਈ ਸਾਰੀ, ਲੰਗਰ ਪਾਣੀ ਹੋ ਗਿਆ ਹਨਾ ਲੰਗਰ ਪ੍ਰਸ਼ਾਦਾ ਤੇ ਸ਼ਾਮੀ ਘਰ-ਘਰ ਦੇ ਵੰਡ ਦੇ ਨੇ ਕੇਕ ਵਗੈਰਾ ਅਸੀਂ ਫਿਰ ਬਾਹਰ ਹੀ ਕੱਟ ਲਾਂਗੇ ਨਾ ਤੁਸੀਂ ਆਣਾ ਫੈਮਿਲੀ ਨੂੰ ਲੈ ਕੇ ਕੇ ਸ਼ਾਮ ਵੇਲੇ ਤੁਹਾਨੂੰ ਮੈਨਿਊ-ਵੈਨਿਊ ਤੁਹਾਨੂੰ ਮੈਂ ਮੈਸੇਜ ਕਰਦਾਂਗਾ ਤੁਸੀਂ ਉਸ ਹਿਸਾਬ ਨਾਲ ਸ਼ਾਮੀ ਤੁਸੀਂ ਆਪਣੇ ਪਰਿਵਾਰ ਨਾਲ ਆਪਣੀ ਗੁੜੀਆਂ ਨੂੰ ਲੈ ਕੇ ਆਣਾ।
ਕੋਈ ਗੱਲ ਨੀ ਕੋਈ ਨੀ ਕੁਛ ਪ੍ਰੋਗਰਾਮ ਹੋਵੇ ਨਾ ਘਰ ਦੇ ਤਿਆਰੀਆਂ ਬੜੀਆਂ ਕਰਨੀ ਪੈਂਦੀਆਂ
ਕਹਿੰਦਾ ਪਿਆ ਵੀਰ ਜੀ ਵੇਖੋ ਹਜੇ ਹਫ਼ਤਾ ਪਿਆ ਜੇ ਪਰ ਮੈਂ ਕਹਿੰਦਾ ਹਫ਼ਤਾ ਕੀ ਹਜੇ ਦਸ, ਅੱਠ ਨੌ ਦਿਨ ਹੈ ਹੀ ਨੇ ਪਰ ਕੰਮ ਬੜਾ ਵੇ ਵਿੱਚ ਪਤਾ ਕੀ ਸਮਾਨ ਮੰਗਵਾਉਣਾ, ਲਿਖਵਾਉਣਾ, ਹਲਵਾਈਆਂ ਕੋਲ ਜਾ ਕੇ ਸਾਰਾ ਕੰਮ ਲਿਖਵਾਣਾ ਟੈਂਟ ਆਲੇ ਕਰਨੇ ਨੇ ਫੇਰ
ਹਮ ਸਹੀ ਗੱਲ ਹੈ ਸਹੀ ਗੱਲ ਬੜੇ ਵੱਡੇ ਕੰਮ ਨੇ ਨਾ ਇਹ।
ਸਾਡੇ ਘਰ ਫੇਰ ਅਸੀਂ ਸ਼ਾਮੀ ਬਾਹਰ ਜਾਣਾ ਤੁਹਾਨੂੰ ਪਤਾ ਦੁਪਹਿਰੇ ਸਾਰਾ ਸਮੇਟਣਾ ਵੀ ਪੈਣਾ ਜੇ ਕਿਉਂਕਿ ਸ਼ਾਮੀ ਤੇ ਅਸੀਂ ਬਾਹਰ ਹੀ ਜਾਣਾ ਵੇ ਸਾਰੀ ਫੈਮਿਲੀ ਹੋਏਗੀ ਆਉਣ ਨਾਲੇ ਆਪਣੇ ਜਿਹੜੇ ਰਿਲੇਟਿਵਸ ਜਿਹਦੇ ਆਏ ਉ
ਹਮ ਬਿਲਕੁਲ ਸਹੀ ਗੱਲ ਆ ਕੋਈ ਗੱਲ ਨੀ। ਚਲੋ ਸਭ ਵਧੀਆ ਹੋ ਜਾਂਦਾ ਨੇ ਕੰਮ ਤਿਆਰੀ ਬਸ ਠੀਕ ਠਾਕ
ਫੇਰ ਜਥੇ ਚ ਆਪਣਾ ਨਾਲ ਆਣਗੇ ਜਾਂ ਤੁਸੀਂ ਤੁਹਾਡੇ ਤਬਲੇ ਆਲਾ
ਨਹੀਂ ਦੋ ਬੰਦੇ ਆਣਗੇ ਨਾ।
ਮੈਂ ਤੁਹਾਡੀ ਪਿੱਛੇ ਜਿਹੀ ਵੀਡੀਓ ਵੇਖੀ ਸੀ। ਤੁਹਾਡੇ ਨਾਲ ਇੱਕ ਬੜਾ ਪਿਆਰਾ ਛੋਟਾ ਜਿਹਾ ਮੁੰਡਾ ਬੜੀ ਸੋਹਣੀ ਉਹਦੀ ਆਵਾਜ਼ ਏ ਤੇ ਆਪਣਾ ਤਬਲਾ ਵੀ ਵਜਾ ਲੈਂਦਾ ਬੜਾ ਸੋਹਣਾ।
ਹਾਂ ਉਹ ਬਸ ਉਹ ਸਿੱਖਦਾ ਪਿਆ ਮੇਰੇ ਕੋਲ ਨਾ।
ਅੱਛਾ ਤੁਸੀਂ ਸਿਖਾਦੇ ਵੀ ਹੋ ਅੱਛਾ-ਅੱਛਾ ਮੈਨੂੰ ਨੀ ਪਤਾ ਸੀ ਮੇਰੇ ਕੋਲ ਤੇ ਬੜੇ ਬੰਦੇ ਪੁੱਛਦੇ ਜੇ ਮੈਂ ਹੁਣ ਅੱਗੋਂ ਦੀ ਤੁਹਾਡਾ ਹੀ ਕਿਆ ਕਰਨਾ।
ਹਾਂ ਕੋਈ ਗੱਲ ਨੀ ਭੇਜ ਦਿਆ ਕਰੋ
ਤੇ ਆਪਣਾ ਤੁਂ ਹਾਰਮੋਨੀਅਮ ਵੀ ਸਿਖਾਂਦੇ ਹੋ ਜਾਂ ਖਾਲੀ ਤਬਲਾ ਹੀ
ਨਹੀਂ ਦੋਨੋਂ ਸਿਖਾ ਦੀ ਦਾ ਤਬਲਾ ਵੀ ਹਰਮੋਨੀਅਮ ਵੀ।
ਆਉਂਦੇ ਨੇ ਬੱਚੇ ਵਗੈਰਾ ਜਾਂ ਉਹੀ ਹੀ ਆਉਂਦਾ ਸਿਰਫ।
ਨਹੀਂ ਆਂਦੇ ਨੇ ਦੋ ਤਿੰਨ ਬੱਚੇ ਆਉਂਦੇ ਨੇ।
ਅੱਛਾ-ਅੱਛਾ ਚਲੋ ਵਧੀਆ ਗੱਲ ਏ ਹਮ ਤੇ ਤੁਸੀਂ ਜਰੂਰ ਆਣਾ ਫਿਰ ਨਾ ਸ਼ਾਮੀ ਵੀ ਜਰੂਰ ਆਉਣਾ ਤੁਸੀ
ਹਾਂ ਕੋਈ ਗੱਲ ਨਹੀਂ ਸ਼ਾਮ ਨੂੰ ਵੀ ਆ ਜਾਂਗੇ ਪਰਿਵਾਰ ਹਾਂ।
ਤੋਂ ਪਹਿਲੇ ਵੀ ਲਾ ਲੈਣਾ ਚੱਕਰ ਥੋੜਾ ਤੁਸੀਂ ਆਉਣਾ ਥੋੜਾ ਸਾਨੂੰ ਸਲਾਹ ਦੇ ਦੇਨਾ। ਆਪਾਂ ਸੋਚ ਰਹੇ ਸੀ ਕਿ ਚਲੋ ਜਿਹੜਾ ਲੰਗਰ ਪਾਣੀ ਹੈ ਨਾ ਛੱਤ ਤੇ ਕਰ ਲਈਏ ਪਰ ਫਿਰ ਸੋਚ ਰਹੇ ਲੰਗਰ ਕਿੱਥੇ ਬਣੇਗਾ ਜਾਂ ਮੈਂ ਸੋਚ ਰਿਹਾ ਛੱਤ ਤੇ ਅਸੀਂ ਆਪਣਾ ਲੰਗਰ ਬਣਵਾ ਲਈਏ। ਤੇ ਆਪਣਾ ਥੱਲੇ ਅ ਮਤਲਬ ਗਲੀ ਚ ਆਪਾਂ ਲੰਗਰ ਕਰਕੇ ਹਨਾ। ਕਿਉਂਕਿ ਦੇਖੋ ਹੁਣ ਲੰਗਰ ਕਰ ਰਿਹਾ ਗੁਰ ਸਾਹਿਬ ਦਾ ਜਿਹੜੀ ਸੰਗਤ ਲੰਘਦੀ ਆਂਦੀ ਹੋਏਗੀ ਉਹ ਵੀ ਥੋੜਾ ਖਾਲੇ ਗੀ ਲੰਗਰ ਪ੍ਰਸ਼ਾਦਾ ਸ਼ਕ
ਹਾਂਜੀ ਹਾਂਜੀ ਚੰਗੀ ਗੱਲ ਹੈ ਸਗੋਂ ਹਾਂ।
ਜਿਨ੍ਹਾਂ ਨੂੰ ਬੁਲਾਇਆ ਓਹੀਓ ਖਾਣਗੇ ਨਾ। ਗੁਰੂ ਦਾ ਲੰਗਰ ਏ ਜਿਹੜਾ ਮਰਜੀ ਖਾਏ।
ਜਿੰਨੀਆਂ ਦੇ ਮੂੰਹ ਪਏਗਾ ਪ੍ਰ ਅੰਨ।
ਹਾਂ ਅਸੀਸਾਂ ਹੀ ਦਿੰਦਾ ਕੋਈ ਬਿਲਕੁਲ ਤੁਹਾਡੀ ਸਹੀ ਗੱਲ ਜੇ। ਹੋਰ ਸੁਣਾਓ ਘਰ ਪਰਿਵਾਰ
ਸਭ ਠੀਕ ਠਾਕ ਸਭ ਵਧੀਆ ਫੇਰ ਟੈਂਟ ਕਰਲੀ ਗੱਲ ਟੈਂ
ਵੀਰ ਜੀ ਗੱਲ ਕੀਤੀ ਸੀ। ਤੇ ਉਹ ਮੈਨੂੰ ਕਹਿੰਦਾ ਪਿਆ ਸੀ ਪਹਿਲੇ ਤੇ ਮੈਂ ਪੈਸੇ ਵਗੈਰਾ ਪੁੱਛੇ ਸੀ ਨਾ ਤੇ ਉਹ ਕਹਿੰਦਾ ਵੀ ਪਹਿਲੇ ਨਾ ਉਹ ਵੇਖਣ ਆਣਗੇ ਬ ਕੀ ਸੀ ਨਾਲੇ ਉਹ ਕਹਿੰਦੇ ਸੀ ਪਹਿਲੇ ਉਹ ਦੇਖਣ ਆਣਗੇ ਸਾਰਾ ਸਪੇਸ ਫੇਰ ਸਾਨੂੰ ਜਾਣਾ ਪੈਣਾ ਵੇ ਡੈਕੋਰੇਸ਼ਨ ਦੇਖਣ ਕੀ ਅਸੀਂ ਕਿਵੇਂ ਜੀ ਕਰਾਣੀ ਏ। ਤੇ ਉਹੀਓ ਨਾ ਮੈਂ ਕਹਿੰਦਾ ਮੈਂ ਬੜਾ ਟਾਈਮ ਹੀ ਨੀ ਮਿਲਦਾ ਤੁਹਾਨੂੰ ਤਾਂ ਹੀ ਅੱਜ ਪਹਿਲੇ ਹੀ ਫੋਨ ਕਰਤਾ ਮੈਂ ਕਿਹਾ ਪਤਾ ਲੱਗੇ ਬਾਅਦ ਦੇ ਭਾਜੀ ਦਾ ਕੋਈ ਪ੍ਰੋਗਰਾਮ ਨਾ ਆ ਜਾਵੇ ਵ ਚ ਫੇਰ ਪਤਾ ਕੀ ਅਸੀ ਕਿਉਂਕਿ ਬ ਬੱਚੇ ਵੀ ਕਹਿੰਦੇ ਪਏ ਸੀ ਉਹਨਾ ਨੂੰ ਬੁਲਾਓ ਕੁਛ ਸਾਡੇ ਮਿਸਿਜ ਵੀ ਕਹਿ ਰਹੇ ਨੇ ਕਿ ਉਹਨਾਂ ਦਾ ਉਹਨਾਂ ਕੋਲ ਹੀ ਕੀਰਤਨ ਕਰਵਾਣਾ। ਮੈਂ ਕਿਹਾ ਤੁਹਾਨੂੰ ਪਹਿਲੇ ਫੋਨ ਲਾ ਦਾ ਤੁਹਾਡੇ ਆ ਮੈਂ ਕਿਹਾ ਪ੍ਰੋ ਪ੍ਰੋਗਰਾਮ ਬੜੇ ਹੁੰਦੇ ਜੇ ਨਾ।
ਹਾਂ ਪਹਿਲੇ ਬੁਕਿੰਗ ਕਰਾਣੀ ਚੰਗੀ ਗੱਲ ਐ ਸਾਨੂੰ ਆਂਦੇ ਰਹਿੰਦੇ ਨੇ ਪ੍ਰੋਗਰਾਮ।
ਹਾਂਜੀ-ਹਾਂਜੀ ਕੋਈ ਨੀ। ਤੁਸੀਂ ਫੇਰ ਲਾਣਾ ਚੱਕਰ ਹੈ ਨਾ। ਤੇ ਮੈਂ ਕਹਿਣਾ ਸੀ ਆਪਣਾ ਜਿਵੇਂ ਤੁਸੀਂ ਦੱਸੋ ਜਿਵੇਂ ਹੁਣ ਛੋਲੇ ਕੁਲਚੇ ਨੇ ਤੇ ਨਾਲ ਗੁਲਾਬ ਜਾਮੁਨ ਹੋ ਗਿਆ ਤੇ ਆਪਣਾ ਹੋਰ ਕੋਈ ਲੋੜ ਹੈ ਮਤਲਬ ਕੋਈ ਸਬਜ਼ੀ ਵਗੈਰਾ ਬਣਵਾਈਏ। ਤੁਸੀਂ ਦੱਸੋ ਕੁਲਚੇ ਸਹੀ ਰਹਿਣਗੇ ਜਾਂ ਤੰਦੂਰੀ ਪ੍ਰਸ਼ਾਦੇ ਸਹੀ ਰਹਿਣਗੇ।
ਵੈਸੇ ਤੰਦੂਰੀ ਸਭ ਤੋਂ ਵਧੀਆ। ਤੰਦੂਰੀ ਫੁਲਕਾ ਨਾ।
ਫੇਰ ਮੈਂ ਸੋਚਾ ਸੀ ਤੰਦੂਰੀ ਪਰਸ਼ ਉਹਦੇ ਨਾਲ ਸਾਨੂੰ ਸਬਜ਼ੀ ਵੀ ਚਾਹੀਦੀ ਹੈ ਮਿਕਸ ਸਬ ਜ਼ੀ ਹੋ ਜਾਏ ਨਾ
ਹਾਂ ਮਿਕਸ ਸਬਜ਼ੀ ਬਣਾ ਲਓ ਮੈਂ ਕਿਹਾ ਛੋਲੇ ਪ੍ਰਸ਼ਾਦੇ ਤੇ ਸਲਾਦ ਬਣਾ ਲਓ। ਸਭ ਤੋਂ ਵਧੀਆ ਨਾਂ
ਹਨਾ ਹੁੰਦੇ ਹੀ ਨੇ ਵੈਸੇ ਛੋਲੇ ਪ੍ਰਸ਼ਾਦੇ ਸਲਾਦ ਮੈਂ ਕਈ ਵਾਰ ਵੇ ਵੇਖੇ ਈ ਏ ਨਹੀਂ ਤੇ ਮੈਂ ਇੱਕ ਹੋਰ ਚੀਜ਼ ਸੋਚੀ ਜੇ ਅਸੀਂ ਆਪਣਾ ਦਾਲ ਮ ਮਖਣੀ
ਇਹ ਸਭ ਤੋਂ ਵਧੀਆ ਬਹੁਤ ਵਧੀਆ ਰਹੇਗਾ ਦਾਲ ਮੱਖਣੀ ਤੇ
ਹੈਨਾ ਵਿੱਚ ਰਾਜਮਾਂ ਪਵਾ ਲਾਂਗੇ ਥੋੜੇ ਮਾਂ ਰਾਜਮਾ ਟਾਈਪ ਬਣ ਜਾਏਗਾ ਏਂਝ ਕਰਨੇ ਆ ਫਿਰ ਮੈਂ ਤੁਹਾਨੂੰ ਕਹਿੰਦਾ ਪਿਆ ਤੁਸੀਂ ਇੱਕ ਚੱਕਰ ਲਓ ਸਾਡੇ ਸਾਡੇ ਵੱਲ, ਅਸੀ ਬਹਿ ਕੇ ਸਲਾਹ ਕਰਨੇ ਹਾਂ
ਕੋਈ ਗੱਲ ਨਹੀਂ, ਮੈਂ ਆਜਾਂਗਾ, ਹਾਂ।
ਕੱਲ ਆਓ ਤੁਸੀ, ਅੱਜ ਤੇ ਮੈਂ ਜਰਾ ਟੈਂਟ ਵਾਲਿਆਂ ਨਾਲ ਗੱਲ ਗੁਲ ਕਰਨ ਜਾਣਾ ਤੇ ਤੁਸੀਂ ਕੱਲ ਆਓ। ਚਲੋ ਠੀਕ ਹੈ ਵੀਰ ਜੀ। ਸਤ ਸ਼੍ਰੀ